ਕੀ ਹਾਲ
ਹਾਂਜੀ, ਵਧੀਆ ਤੁਸੀਂ ਦੱਸੋ?
ਬਸ, ਵਧੀਆ ਹੋਰ ਕੀ ਕਰ?
ਕੁਛ ਨੇ ਕੰਮ ਈ ਕਰਦੀ ਸੀ।
ਆ ਸ਼ਸਯਾ।
ਹਾਂਜੀ, ਹੂੰ, ਤੁਹੀ ਹੋਰ ਵਧੀਆ। ਤੁਸੀਂ ਦੱਸ ਨਹੀਂ ਹਜੇ
ਅਸਾ਼ ਹੋਏ, ਕਿੰਨੇ ਵਜੇ ਪੀਣੀ ਚਾਹ?
ਵੈਸੇ ਤਾਂ ਪੰਜ ਵਜੇ ਪੀਂਦੀ, ਪਾਪਾ ਬਾਹਰ ਗਏ ਆ
ਅੱਛਾ, ਅੱਛਾ, ਉਹਨਾਂ ਨਾਲ ਹੀ ਪੀਣੀ ਠੀਕ ਏ, ਸਾਥੀ ਹੈਨਾ ਸਾਥ।
ਹਮ, ਹਾਂਜੀ -ਹਾਂਜੀ ਹੋਰ ਤੁਸੀ, ਕੀ ਕਰਦੇ ਹੋ?
ਬਸ ਮੈਂ ਵੀ ਲੇਟੀ ਹਾਂ, ਮੈਂ ਵੀ ਪੰਜ ਵਜੇ ਆਈ ਹਾਂ ਧੁੱਪ ਬੜੀ ਲੱਗੀ ਏ। ਹਾਂ, ਪੰਜ ਵਜੇ ਆਈ ਆ, ਤੇ ਮੈਂ ਮੰਮੀ ਨੂੰ ਫੋਨ ਕੀਤਾ, ਮੰਮੀ ਦਾ ਫੋਨ ਆਇਆ, ਤੇ ਕਹਿੰਦੇ ਕਿ ਤੇ ਮੈਂ ਕਿਹਾ, ਮੈਂ ਬੱਸ ਬੜ੍ਹਨੀ ਆ, ਤੇ ਕਹਿੰਦੇ, ਮੈਂ ਫਿਰ ਕੱਚੀ ਲੱਸੀ ਬਣਾ ਦਿੰਦੀ ਆ ਮੈਂ ਸਤਸੰਗ ਚੱਲੀ, ਮੈਂ ਕਿਹਾ ਫਿਰ ਚੱਲ ਜਾੳ ਬਣਾ ਕੇ
ਅੱਛਾ
ਤੇ ਕਿਉਂਕਿ, ਆ ਕੇ ਮੈਂ ਕੁਛ ਨਾ ਕੁਛ ਪੀਣਾ ਹੁੰਦਾ, ਪਤਾ ਗਰਮੀ ਬੜੀ ਲੱਗਦੀ ਹੈ ਘਬਰਾਹਟ ਹੋ ਜਾਂਦੇ ਆ, ਹੋਰ
ਹੋਰ ਵਧੀਆ, ਤੁਸੀਂ ਦੱਸੋ
ਬਸ ਵਧੀਆ-ਵਧੀਆ। ਤੁਸੀਂ ਸੁਣਾਓ, ਕੋਈ ਨਵੀ ਤਾਜ਼ੀ।
ਵਧੀਆ ਨਵੀ ਤਾਜੀ, ਤੁਸੀਂ ਦੱਸੋ
ਹੋ ਕੰਮ ਕਾਰ ਵਧੀਆ ਚੱਲ ਰਿਹਾ ਅੱਛਾ, ਠੀਕ ਮੰਮੀ ਵੀ ਗੱਲ ਕਰ ਰਹੇ ਕਹਿੰਦੇ ਅਹੀ ਹੁਣ ਨਾਨਕੇ ਚਲੀਏ। ਮੈਂ ਕਿਹਾ ਬਣਾ ਲਓ ਫੇਰ ਕੋਈ ਪ੍ਰੋਗਰਾਮ, ਕਦੋਂ ਜਾਣਾ।
ਠੀਕ ਹੈ
ਯ ਆਵੇ ਨਾ ਮਤਲਬ ਕਿ, ਅਹੀ ਪ੍ਰੋਗਰਾਮ ਬਣਾਉਂਦੇ ਆ ਕਿਤੇ ਜਾਣ ਦਾ, ਹੋਰ ਉਹਦੇ ਨਾਲ ਕੋਈ ਕੋਈ ਨਾ ਕੋਈ ਕੰਮ ਪੈ ਜਾਂਦਾ
ਹਮ, ਇਹ ਤੇ ਹੈ, ਹਾਂਜੀ
ਹੋਰ ਸੁਣਾਓ
ਹੋਰ ਵਧੀਆ, ਤੁਸੀਂ ਸੁਣਾਓ?
ਬਸ ਵਿਹਲੇ ਬਹਿ ਕੇ ਆ ਗਏ ਆ, ਅੱਜ
ਕਿੰਨੀਆਂ ਬਾਹਰ ਨਿਆਣੇ ਕ੍ਰਿਕੇਟ ਖੇਡਦੇ ਪਏ ਇੰਨੀ, ਗਰਮੀ 'ਚ।
ਆਏ-ਹਾਏ, ਕਾਲੇ ਜੇ ਹੋ ਕੇ ਆ ਜਾਂਦੇ।
ਆਹੋ ਹਹ, ਅੱਜ ਮੈਂ ਵੀ, ਅੱਜ ਆਪਣੇ ਪੈਰ ਵੇਖੇ ਉੱਥੇ ਮੈਂ ਬਹਿ ਕੇ ਆਪਣੇ ਪੈਰ ਵੇਖੇ, ਮੈਂ ਕਿਹਾ ਹਾਏ ਮੈਂ ਸੈਂਡਲ ਪਾਏ ਮੇਰੇ ਪੈਰ 'ਚ ਕਈ ਜਗ੍ਹਾ ਦੇ ਟੈਣ ਹੋਈ, ਕਈ ਚਿੱਟੇ ਨੇ, ਕਈ ਕਾਲੇ ਹੋਏ।
ਅਹ ਜਿੱਥੇ -ਜਿੱਥੇ ਸੈਂਡਲ ਹੋਣਾ, ਓਥੇ -ਓਥੇ ਚਿੱਠੇ ਹੋਣੇ।
ਤੇ ਹੋਰ ਕੋਈ ਮੈਂ ਕੇ ਸਹੀ ਗੱਲ, ਮੈਂ ਇਚ ਦਿਨ-ਰਾਤ ਦਾ ਫਰਕ ਈ। ਆਹੋ, ਪਰ ਬੂਟ ਪਾਈ ਆ ਨਾ ਤੇ ਫੇਰ ਗਰਮੀ ਲੱਗਦੀ
ਹਾਂਜੀ, ਏ ਤਾਂ ਹੈ। ਹੂੰ, ਗਰਮੀ 'ਚ ਬੂਟ ਵੀ ਨੀ ਪੈਂਦੇ।
ਨਹੀਂ ਪੈਂਦੇ ਯਾਰ, ਬਿਲਕੁਲ ਨੀ ਪੈਂਦੇ। ਕਅ, ਜੀਨਾਂ ਈ ਪਾ ਲਈਆ, ਬੜੀ ਵੱਡੀ ਗੱਲ ਐ। ਹਾਂ, ਇੰਨੀਆਂ ਟਾਈਟ ਜੀਨਾ ਹੁੰਦੀਆ। ਹੋਰ, ਸਭ ਵਧੀਆ ਚਲਦਾ ਪਿਆ, ਹਮ ਬਸ ਵਧੀਆ, ਸਬਜੀ ਬਣਾ ਲਈ?
ਨਹੀਂ, ਅਜੇ ਸ਼ਾਮ ਨੂੰ ਬਣਾਉਣੀ
ਸ਼ਾਮ ਨੂੰ ਬਣਾਉਂਦੇ ਹੋ
ਹਾਂਜੀ
ਕੜੀ।
ਨਹੀਂ ਦੁਪਹਿਰੇ ਬਣਾਈ ਸੀ ਕੜੀ ਤੇ।
ਉਹ ਇੱਕ ਟਾਈਮ ਨੀ ਬਣਦੀ, ਦੋ ਟਾਈਮ
ਜੇ ਥੋੜੀ ਹੋਵੇ, ਫੇਰ ਦੋ ਟਾਈਮ ਵੀ ਬਣ ਜਾਂਦੀ ਏ। ਹਾਂਜੀ, ਪਾਪਾ ਕੜੀ ਨੀ ਖਾਂਦੇ ਪਾਪਾ ਨੇ ਕੁਛ ਹੋਰ ਬਣੌਣਾ ਹੋਣੈ।
ਠੀਕ ਹੈ ਠੀਕ ਹੈ, ਐਵੀ ਇੱਕ ਹੋੰਦਾ ਈ ਏ ਕਈਆਂ ਨੂੰ ਨਹੀਂ ਚੀਜ਼ ਪਸੰਦ ਹੁੰਦੀ, ਹੂੰ ਹਾਂ। ਸਾਡੇ ਘਰ ਕੱਲ ਛੋਲੇ ਬੰਨੇ ਸੀ ਤੇ ਕੜੀ ਵੀ ਸੀ ਤੇ ਮੈਂ ਕੜੀ ਕੱਲ੍ਹ ਖਾ ਲੀ ਤੇ ਅੱਜ ਮੈਂ ਛੋਲੇ ਲੈ ਕੇ ਚੱਲ ਗੀ। ਬਾਰ-ਬਾਰ ਏਕ ਚੀਜ਼ ਹੈਂ, ਨਾ-ਨਾ ਖ਼ਰਾਬ ਨੁ ਹੁੰਦੇ।
ਗਰਮੀ ਦਾ ਕਰਕੇ ਮੈਂ ਕਿਹਾ ਸ਼ਾਇਦ ਹੋ ਗਿਆ ਹੁਣ
ਨਹੀਂ ਸਵੇਰੇ ਇੱਕ ਵਾਰੀ ਗਰਮ ਕਰਲੀ ਦੇ ਨਾ।
ਅੱਛਾ ਅੱਛਾ।
ਗੱਲ ਹੈ ਸਵੇਰੇ ਗਰਮ ਕਰ ਲੋ ਤੇ ਸਹੀ ਰਹਿੰਦੇ ਆ ਦੋ ਢਾਈ ਵਜੇ ਤੱਕ, ਹਾਂ ਹੋਰ
ਹੋਰ ਵਧੀਆ, ਤੁਸੀਂ ਦੱਸੋ?
ਬੱਸ ਲੇਟੀ ਹੋਈ ਆ ਮੈਂ ਕਿਆ ਥੋੜਾ, ਕਰੀਏ ਆਰਾਮ।
ਹਾਂਜੀ ਹਾਂਜੀ।
ਹਮ ਅੱਜ ਮੈਂ ਸੋਚਿਆ ਮੈਂ ਪਤਾ ਕੀ ਖਾਈਏ- ਹੂੰ, ਹੋਰ।
ਹੋਰ ਵਧੀਆ, ਤੁਸੀਂ ਦੱਸੋ?
ਕੱਲ ਕਿੰਨੇ ਵਜੇ ਪੋੰਚੇ?
ਕੱਲ੍ਹ ਮੈਂ ਸਾਢੇ ਕੁ ਛੇ ਪਹੁੰਚ ਗਈ ਸੀ।
ਹੂੰ, ਦੋ ਘੰਟੇ ਦਾ ਸਫਰ।
ਹਾਂਜੀ ਸਾਢੇ ਚਾਰ ਤੁਰੇ ਸੀ ਉੱਥੋਂ,
ਅੱਛਾ- ਬੱਸ ਨਹੀਂ ਰੁਕਦੀ ਤੁਹਾਡੀ
ਨਹੀਂ ਨਹੀਂ।
ਅੱਛਾ ਅੱਛਾ, ਸਿੱਧਾ ਮਤਲਬ ਜਾਂਦੀ ਰਹਿੰਦੀ ਏ।
ਹਾਂਜੀ ਹਾਂਜੀ ਸ਼ਬੀਲ ਲੱਗੀ ਸੀ ਉਦੋਂ ਰੁਕੀ ਸੀ।
ਅ ਅੱਜ ਸਾਡੇ ਵੀ ਆਉਂਦੀ ਵਾਰੀ ਲੱਗੀ ਛਬੀਲ ਕੱਲ ਵੀ ਲੱਗੀ ਸੀ। ਮੈਂ ਨੀ ਛਬੀਲ ਪੀਂਦੀ, ਮਿੱਠਾ ਬੜਾ
ਠੀਕ ੲੈ।
ਹਾਂ, ਤੇ ਅੱਜ ਤੇ ਮਨ ਕਰਨ ਦ ਮੈਂ ਕਿਹਾ ਬਾਅਦ ਚ ਐ ਨਾ ਹੋਵੇ, ਮੇਰਾ ਵਜਨ ਵੱਧ ਜੇ ਅੱਜ ਸਗੋਂ ਮੈਂ ਚੈੱਕ ਕਰਾਇਆ ਮੈਂ ਕਿਹਾ ਜਿਆਦਾ ਵੀ ਵੱਧ ਗਿਆ, ਯਾਰ
ਅੱਛਾ।
ਹਾਂ, ਹੋਰ ਸਭ ਵਧੀਆ ਚੱਲ ਰਿਹਾ, ਕੰਮ ਕਾਰ ਵਧੀਆ ਚੱਲ ਰਿਹਾ -ਹਾਂਜੀ ਵਧੀਆ ਵ
ਹੂੰ, ਹਜੇ ਤੱਕ ਤਾਂ ਵਧੀਆ ਏ ਜਦੋਂ ਪੇਮੈਂਟ ਆਊ ਫੇਰ ਪਤਾ ਲੱਗੁ।
ਸਹੀ ਗੱਲ ੲੈ ਬਿਲਕੁਲ ਸਹੀ, ਕੋਈ ਨੀ ਕਰਦੇ ਰਹੋ।
ਹਾਂਜੀ ਹਾਂਜੀ।
ਆਹੋ ਸਾਰੇ ਤੇ ਕਹਿੰਦੇ ੲੈ। ਸਾਰੇ ਤੇ ਕਹਿੰਦੇ ੲੈ।
ਹਾਂਜੀ।
ਹਾਂ ਵੇਖੋ ਹੁਣ, ਆਪ ਨੂੰ ਵੀ ਥੋੜਾ ਟੈਮ ਚਾਹੀਦਾ ਹੁੰਦਾ ਨਾ। ਇਕ ਦਮ ਨੀ ਨਾ ਆਉਂਦੀ, ਹੂੰ
ਨਾਲੇ ਮੈਂ ਅਕਾਊਂਟ ਵੀ ਨ ਨਾ ਹਜੇ ਅਟੈਚ ਕੀਤਾ ਕੋਈ, ਮੈਂ ਏਟੀਮ ਅਪਲਾਈ ਕੀਤਾ ਤੇ ਉਹ ਆਊਗਾ ਤੇ ਫੇਰ ਹੀ ਹੋਣਾ ਨਾ,
ਹਾਂ ਹਾਂ, ਚਲੋ ਇਹ ਗੱਲ ਆਪਾਂ ਬਾਅਦ 'ਚ ਕਰ ਲਾਂਗੇ ਨਾ ਹੂੰ ਹੋਰ ਵਧੀ ਵਧੀਆ ਵਧੀਆ ਕੀ, ਹਮ ਪਤਾ ਨੀ ਮੰਮਾ ਨੇ ਅੱਜ ਕੀ ਸਬਜ਼ੀ ਬਣਾਣੀ
ਕਿੱਥੇ ਗਏ ਦੇ?
ਮੰਮਾ ਗਏ ਸਤਿਸੰਗ।
ਲਾਗੇ ਕੇ ਦੂਰ ਗਏ?
ਲਾਗੇ ਹੀ ਰਹਿੰਦੇ, ਹਾਂ ਸਤਿਸੰਗ ਜਾਂਦੇ ਨੇ। ਹਾਂ ਸੰਗਰਾਂਦ ਏ ਨਾ ਅੱਜ, ਮੱਸਿਆ, ਸੰਗਰਾਂਦ ਹਾਂ ਜਿਹਨਾਂ ਦਾ ਨਾਮ ਨਾਲ ਲਿੱਤਾ ਹੁੰਦਾ ਨਾ। ਉਹ ਸਤਿਸੰਗ ਹੁੰਦਾ। ਹਾਂ ਹੂੰ ਹਰੇਕ ਵੀਰਵਾਰ ਜਾਂਦੇ ਆ।
ਅੱਛਾ
ਹੂੰ ਮੈਂ ਕਿਹਾ ਫੇਰ ਹੁਣ ਮੈਂ ਵਿਹਲੀ ਬੈਠੀ ਆਂ ਮੈਂ ਕਿਹਾ ਇਕ ਅੱਧਾ ਕਰ ਲਈਏ।
ਹਾਂਜੀ ਹਾਂ
ਫਿਰ ਰੌਲਾ ਪੈ ਜਾਣਾ ਕੀ ਬਣਾਣਾ ਕੀ ਨਹੀਂ ਬਣਾਣਾ, ਆਹੋ। ਤੇ ਉਤੋਂ ਇੰਨੀ ਮੈਨੂੰ ਗਰਮੀ ਜੀ ਲੱਗਣ ਦਈ।
ਪਾਪਾ ਕੀ ਕਰਦੇ ਤੁਹਾਡੇ?
ਪਾਪਾ ਦਾ ਉਹ ਹੁੰਦੇ ਪਾਰਕਿੰਗ ਹੈਗੀ ਨਾ, ਜਿੱਥੇ ਸੈਕਲ ਸਟੈਂਡ ਹੁੰਦੇ ਉੱਥੋਂ ਦੀ ਕੈਸ਼ੀਅਰ ਹੈਗੇ ਨੇ, ਪੈਸੇ ਲੈਂਦੇ। ਹੂੰ ਇਹੀ ਆਪਣੇ ਬੱਸ ਸਟੈਂਡ ਜਿੱਥੋਂ ਮੈਂ ਬੱਸ ਲੈਂਦੀ ਆਂ।
ਅੱਛਾ-ਅੱਛਾ, ਠੀਕ ਠੀਕ ਆ।
ਹੂੰ ਉਹ ਵੀ ਰਾਤੀ ਆਂਦੇ ਆ ਸਾਢੇ ਅੱਠ ਵਜੇ।
ਅੱਛਾ-ਅੱਛਾ।
ਸਵੇਰੇ ਸਾਢੇ ਨੌ ਚੱਲ ਜਾਂਦੇ, ਤੇ ਰਾਤੀ ਸਾਢੇ ਅੱਠ ਆ ਜਾਂਦੇ।
ਅੱਛਾ-ਅੱਛਾ ਹਾਂ, ਠੀਕ ਹੈ।
ਔਹ ਪਾਪਾ ਦਾ ਕੰਮ ਵਧੀਆ ਚੱਲਨ ਦਿਆ ਤੁਹਾਡੇ?
ਹਾਂਜੀ ਗਰਮੀ ਬਹੁਤ ਆ ਉਹ ਵੀ ਸਵੇਰੇ-ਸਵੇਰੇ ਜਾਂਦੇ ਦੁਪਹਿਰ ਨੂੰ ਆ ਜਾਂਦੇ ਆ।
ਅੱਛਾ
ਆਂਦੇ, ਨਹੀਂ ਫਿਰ ਨਹੀ ਜਾਂਦੇ ਸਵੇਰੇ ਪੰਜ ਵਜੇ ਚਲੇ ਜਾਂਦੇ ਨਾ ਫੇਰ। ਧੁੱਪ ਚੜਨ ਤੋਂ ਪਹਿਲਾਂ, ਹਾਂਜੀ।
ਉਹਨਾਂ ਦਾ ਕਿੰਨਾ ਤੋਂ ਕਿੰਨਾ ਟਾਈਮ ਹੁੰਦਾ?
ਵੈਸੇ ਤੇ ਅੱਠ ਵਜੇ ਤੋਂ ਸ਼ਾਮ ਪੰਜ-ਛੇ ਵਜੇ ਤੱਕ ਹੁੰਦਾ ਆ।
ਹੂੰ
ਅਤੇ ਉਹ ਗਰਮੀ ਦਾ ਕਰਕੇ ਫੇਰ ਪੰਜ ਵਜੇ ਚੱਲ ਜਾਂਦੇ, ਫਿਰ ਬਾਰਾਂ ਵਜੇ ਤੱਕ ਆ ਜਾਂਦੇ ਆ। ਟਾਈਮਿੰਗ ਪੂਰੀ ਕਰਨੀ ਹੁੰਦੀ ਬਸ।
ਹਾਂ ਉਹ ਤੇ ਹੈ ਪਰ ਆਪਣਾ ਵੀ ਵੇਖਦੇ ਹੁੰਦੇ ਨਾ ਸਰੀਰ।
ਫਿਰ ਗਰਮੀ ਦਾ ਕਰਕੇ ਫਿਰ ਸਵੇਰੇ ਚੱਲ ਜਾਂਦੇ ਆ ਨਾ ਜਲਦੀ। ਹਾਂਜੀ ਫਿਰ ਦੁਪਹਿਰ ਦੁਪਹਿਰੇ, ਗਰਮੀ ਚ ਫਿਰ ਕੰਮ ਨੀ ਹੁੰਦਾ ਫਿਰ ਦੁਪਹਿਰੇ ਆ ਜਾਂਦੇ। ਹਾਂਜੀ ਹੂੰ
ਹੁਣ ਕਿੱਥੇ ਗਏ?
ਹੁਣ ਘੁੰਮਣ-ਫਿਰਨ।
ਅੱਛਾ ਕਿਤੇ ਹਾਂ ਬਾਹਰ ਬੰਦਾ ਚੱਕਰ ਲਾ ਲੈਦਾ ਧਿਆਨ ਕਿਤੇ ਹੋਰ ਹੁੰਦਾ। ਤੁੂੰਂ ਹੀ ਨੀ ਬਾਹਰ ਜਾਂਦੇ, ਬਾਜ਼ਾਰ ਚ?
ਮੈਂ ਨੀ ਜਾਂਦੀ, ਕੋਈ ਕੰਮ ਹੋਓ ਫੇਰ ਹੀ ਜਾਂਦੀ ਵੈਸੇ ਨੀ ਜਾਂਦੀ।
ਗਲੀ 'ਚ ਸਹੇਲੀਆਂ-ਸੂਲੀਆਂ ਹੋਣੀਆਂ।
ਨਹੀਂ ਕੋਈ ਵੀ ਨਹੀਂ ਏ।
ਮੇਰੀ ਗਲੀ ਚ ਵੀ ਨੀ ਕੋਈ ਹੈਗਾ।
ਹਾਂਜੀ ਹੈਗੀਆਂ ਸੀ ਉਹ ਵਿਆਹੀਆਂ ਗਈਆਂ ਸਾਰੀਆਂ।
ਸਾਡੀ ਗਲੀ 'ਚ ਨਾ ਸਾਰੇ ਪੁਰਾਣੇ ਚਲੇ ਗਏ ਨੇ ਨਵੇਂ ਆ ਗਏ ਨੇ। ਫੇਰ ਨਵਿਆਂ ਦਾ ਤੇ ਹਿਸਾਬ ਘੱਟ ਹੀ ਹੁੰਦਾ ਹਜੇ ਤੇ। ਗੱਲ ਐ ਨਾ ਪੁਰਾਣਿਆਂ ਨਾਲ ਜਿਆਦਾ ਪਿਆਰ ਹੁੰਦਾ। ਉਹ ਗੱਲ ਹੋ ਜਾਂਦੀ ਹੈ।
ਹਾਂਜੀ ਹਾਂਜੀ,
ਮੇਰੀ ਗਲੀ ਚ ਵੀ ਨੀ ਕੋਈ ਕੁੜੀ ਹੈਗੀ ਕਿ ਮੈਂ ਜਿਹਦੇ ਨਾਲ ਬਜਾਰ ਜਾਵਾਂ।
ਹੂੰ ਮੈਂ ਵੀ ਮੇਰੇ ਮਾਸੀ ਲਾਗੇ ਆ ਫੇਰ ਮੈਂ ਉਹਨਾਂ ਨੂੰ ਫੋਨ ਕਰਨਾ ਹੁੰਦਾ ਉਹਨਾਂ ਨੇ ਉਹਨਾਂ ਨੂੰ ਫੇਰ ਜਾਣਾ ਹੁੰਦਾ। ਹਾਂਜੀ ਕੌਣ ਮਾਸੀ ਹਾਂਜੀ ਉਹਨਾਂ ਦੀ ਬੇਟੀ ਮੇਰੇ ਜਿੰਨੀ।
ਅੱਛਾ ਅੱਛਾ, ਠੀਕ ਏ ਠੀਕ ਏ, ਲਾਗੇ ਰਹਿੰਦੇ ਹੋਣੇ ਨਾ।
ਰਹਿੰਦੇ ਫਿਰ ਮੈਂ ਉਹਨਾਂ ਫੋਨ ਕਰਨਾ ਹੁੰਦਾ ਫਿਰ ਉਹਨਾਂ ਦੀ ਕੁੜੀ ਆ ਜਾਂਦੀ ਹੁੰਦੀ ਫੇਰ ਅਸੀਂ ਜਾਂਦੇ ਆ ਦੋਨੋ।
ਚਲ ਠੀਕ ਏ, ਬਾਹਰ ਦਾ ਖਾਂਦਾ ਵੀ ਕਿ ਨਹੀਂ ਤੁਸੀਂ।
ਘੱਟ ਹੀ ਖਾਂਦੀ ਆ ਹਾਂਜੀ।
ਗੋਲਗੱਪੇ ਦੇ ਹੋਣੇ ਆ।
ਮਸੀ ਤੇ ਵੇਟ ਘੱਟ ਕੀਤਾ ਵਾ ਤੇ ਹੁਣ ਘੱਟ ਹੀ ਖਾਂਦੀ ਮੈਂ
ਹੈਂ ਕਿਨਾ ਸੀ।
ਪਹਿਲਾ ਮੇਰਾ ਸੈਵਨਟੀ ਟੂ ਸੀਗਾ।
ਅੱਛਾ ਹਾਂ।
ਹੁਣ ਫਿਫਟੀ ਫਾਈਵ ਹੋਇਆ।
ਇਹ ਨਾ ਕਿਵੇਂ ਮਹੀਨਿਆਂ ਚ।
ਨਹੀਂ ਨਹੀਂ ਛੇ ਸੱਤ ਮਹੀਨੇ ਲੱਗ ਗਏ ਸੀ।
ਅੱਛਾ ਅੱਜ ਮੈਂ ਸੱਚੀ ਕਵਾਂ ਅੱਜ ਵੀ ਮੈਂ ਆਪਣੇ ਸੈਂਟਰ ਤੇ ਵੇਟ ਚੈੱਕ ਕਰਾਇਆ। ਤੇ ਸਿਕਸਟੀ ਸਿਕਸ, ਛਿਆਹਠ ਸੀ।
ਅੱਛਾ ਮੈਂ ਛੇ ਸੱਤ ਮਹੀਨਿਆਂ ਚ ਕੁੱਛ ਵੀ ਨੀ ਖਾਧਾ ਨਾ ਬਿਸਕਿਟ ਨਾ ਨਮਕੀਨ ਕੁਛ ਵੀ ਨੀ ਖਾਧਾ ਸੀ। ਸਿਰਫ ਰੋਟੀ
ਮੈਂ ਵੀ ਹੁਣ ਏਦਾਂ ਹੀ ਕਰ ਲੈਣਾ ਯਾਰ ਤਾਂ ਹੀ ਤੇ ਮੇਰੀ ਮੰਮੀ ਕਹਿੰਦੇ ਮੈਂ ਨਾ ਹੂੰ।
ਕਣਕ ਦੀ ਨਹੀਂ ਸੀ ਖਾਧੀ ਮੈਂ ਰੋਟੀ ਵੀ ਜੋਆ ਦੇ ਆਟੇ ਦੀ ਖਾਂਦੀ ਰਹੀ ਸੀ।
ਅੱਛਾ,
ਹਾਂਜੀ।
ਤੇ ਬਾਹਰ ਦੀਆਂ ਚੀਜ਼ਾਂ ਛੱਡਦੀਆਂ।
ਹੂੰ,
ਕਰ ਲੈਣਾ ਯਾਰ ਹੁਣ ਮੈਨੂੰ ਹੋ ਗਿਆ ਮੈਂ ਵੀ ਕਰ ਹੀ ਲੈਣਾ।
ਹੂੰ, ਥੋੜੇ ਕੁ ਦਿਨ ਹੁੰਦਾ ਵੀਕਨੈਸ ਜੀ ਹੁੰਦੀ ਫੇਰ ਆਦਤ ਬਣ ਜਾਂਦੀ।
ਉਹ ਤੇ ਹੈ ਯਾਰ।
ਹਾਂਜੀ ਉਹ ਫਿਰ ਮੈਂ ਭੋਆ ਵਗੈਰਾ। ਬਣਾ ਲੈਂਦੀ ਸੀ ਉਹ ਫੁੱਲ ਮਖਾਣੇ ਮਿਲ ਜਾਂਦੇ ਉਹਦਾ ਬਣਾ ਲੈਂਦੀ ਸੀ ਸਨੈਕਸ ਬਣਾ ਲੈਣੇ।
ਅੱਛਾ ਅੱਛਾ ਠੀਕ ਹੈ ਠੀਕ ਹੈ ਹੂੰ ਯਾਰ ਮੈਂ ਦੋ ਦਿਨ ਨਾ ਨਾ ਖਾਵਾਂ ਮੈਨੂੰ ਕੁੱਛ ਹੋ ਜਾਂਦਾ ਵਾ।
ਪਹਿਲਾ ਪਹਿਲਾ ਹੁੰਦਾ ਹੂ, ਬੇਵਿੰਗ ਜੀ ਉੱਡਦੀ ਆ ਵੀ ਖਾਈਏ ਖਾਈਏ ਕੁੱਛ ਨੀ ਹੁੰਦਾ
ਆਹ ਸਹੀ ਗੱਲ ਜੇ ਆਹ ਹੋਰ ਸਭ ਵਧੀਆ।
ਹਾਂਜੀ ਹਾਂਜੀ ਵਧੀਆ। ਓਕੇ
ਹਾਂ, ਹੈਲੋ,